ਹੈਲੋ ਸਤਿ ਸ੍ਰੀ ਅਕਾਲ ਜੀ
ਕੀ ਹੋਰ ਕਿਵੇਂ ਹੋ
ਵਧੀਆ ਤੁਸੀਂ ਦੱਸੋ ਕਿਵੇਂ ਹੋ
ਹਾਂਜੀ ਮੈਂ ਵੀ ਠੀਕ ਆ ਹੋਰ ਠੀਕ ਨੇ ਬੱਚੇ ਘਰ
ਸਭ ਵਧੀਆ ਬਸ ਤੁਸੀਂ ਦੱਸੋ ਕਿਵੇਂ ਇੱਧਰ
ਹਾਂਜੀ ਠੀਕ ਹੈ ਬੱਚੇ ਵੀ
ਚਲੋ ਵਧੀਆ ਸ਼ੁਕਰ ਹੈ ਮਾਲਕ ਦਾ ਹੋਰ ਕੀ ਕਰਦੇ ਸੀ
ਬਸ ਕੁਛ ਨੀ ਸਾਫ਼ ਸਫ਼ਾਈ ਕਰ ਰਹੀ ਸੀਗੀ ਕੱਲ ਹਨੇ ਬਹੁਤ ਜਿਆਦਾ ਆ ਗਈ ਸੀਗੀ ਉਹਦੇ ਕਰਕੇ ਬਹੁਤ ਜਿਆਦਾ ਡਸਟ ਪਈ ਹੋਈ ਸੀਗੀ ਹਰੇਕ ਚੀਜ਼ ਇਨੀ ਜ਼ਿਆਦਾ ਡਸਰੀ ਹੋਈ ਪਈ ਹੈ
ਸਹੀ ਗੱਲ ਆ ਸਾਡੇ ਵੀ ਘਰ ਬਹੁਤ ਜ਼ਿਆਦਾ ਗੰਦ ਪੈ ਗਿਆ ਬੰਦਾ ਚਲੋ ਮਤਲਬ ਆ ਤਾਂ ਸਾਫ਼ ਕਰ ਲੈਂਦਾ ਹਨਾ ਸਾਫ਼ ਸਫ਼ਾਈ ਤਾਂ ਆਪਾਂ ਡੇਲੀ ਕਰਦੇ ਚਲੋ ਝਾੜੂ ਪੋਚਾ ਤਾਂ ਰੋਜ਼ ਹੀ ਹੋ ਜਾਂਦਾ ਫ ਡਸਟਿੰਗ ਦਾ ਕੰਮ ਵੱਧ ਜਾਂਦਾ ਹਾਂ ਜਿਵੇੈਂ ਦਰਵਾਜੇ ਖਿੜਕੀਆਂ ਸਾਫ਼ ਕਰਨੀਆਂ ਹੋਰ ਮਤਲਬ ਬਹੁਤ ਧੋ ਧੋਆਈ ਦਾ ਬਹੁਤ ਕੰਮ ਹੋ ਜਾਂਦਾ
ਹੋਰਕਿਆ
ਹਮ
ਹੁਣ ਇੱਕ ਦਿਨ ਇਏਦਾਂ ਦੇ ਮੀਨਸ ਗਰਮੀ ਦੇ ਦਿਨ ਚੱਲ ਰਹੇ ਆ ਤਾਂ ਫਿਰ ਕੁਛ ਕਰਨ ਦਾ ਦਿਲ ਵੀ ਨਹੀਂੀ ਕਰਦਾ ਹੈਗਾ
ਨਾ ਸਵੇਰੇ ਸਾਜਰੇ ਸਾਜਰੇ ਉੱਠ ਕੇ ਕੀਤਾ ਫੇਿਰ ਗਰਮੀ ਚ ਨਹੀਂ ਨਾ ਦਿਨ ਚ ਨਹੀਂੀ ਹੁੰਦਾ ਹੈਗਾ ਫਿਰ ਸਾਫ਼ ਸਫ਼ਾਈ ਨਹੀਂੀ ਹੁੰਦੀ
ਹਾਂਜੀ
ਹਮ ਗਰਮੀ ਤਾਂ ਵੈਸੇ ਹੀ ਬੰਦੇ ਦੀ ਜਿਹ ਡੈਫੀਸੀ ਘਟਾ ਦਿੰਦੀ ਆ ਮਤਲਬ ਗਰਮੀ ਚ
ਹੋਕ
ਹਮ
ਇਏਦਾਂ ਫਿਰ ਉਹਨੂੰ ਜਿੱਥੇ ਰਹਿਣਾ ਉੱਥੇ ਸਾਫ਼ ਸਫ਼ਾਈ ਵੀ ਕਰਨੀ ਬਹੁਤ ਜਰੂਰੀ ਹੈ ਅੱਜ ਕੱਲ੍ਹ ਬਿਮਾਰੀਆਂ ਇੰਨੀਆਂ ਜ਼ਿਆਦਾ ਲੱਗਦੀਆਂ ਨੇ ਡਸ ਤੋਂ ਵੀ ਕਈਆਂ ਨੂੰ ਇੰਨੀ ਅਲਰਜੀ ਹੁੰਦੀ ਹੈ ਡਸਟ ਐਲਰਜੀ ਹੁੰਦੀ ਹੈ
ਮੈਨੂੰ ਖੁਦ ਹੈ ਡਸਟ ਐਲਰਜੀ ਹੈਗੀ ਹੈ ਮੈਨੂੰ ਮਤਲਬ ਬੜੀ ਦਿੱਕਤ ਆਉਂਦੀ ਹੈ ਆ ਜਦੋਂ ਫਸਲਾਂ ਦੀ ਕਟਾਈ ਦੇ ਟਾਈਮ ਦੇ ਵਿੱਚ ਬੜੀ ਮੈਨੂੰ ਦਿੱਕਤ ਆਉਂਦੀ ਹੈ ਫਿਰ ਬਹੁਤ ਉੱਡਦਾ ਮਤਲਬ ਮਿੱਟੀ ਵਗੈਰਾ ਬਹੁਤ ਉੱਡਦੀ ਹੈ ਹੋਰ ਇਹ ਤੋਂ ਇਲਾਵਾ ਮਤਲਬ ਜੇ ਆਪਾਂ ਦੇਖੀਏ ਮਤਲਬ ਕੂੜੇ ਦਾ ਵੀ ਹੁਣ ਦੇਖੋ ਕੂੜਾ ਵੀ ਬਹੁਤ ਜ ਵਧ ਗਿਆ ਘਰਾਂ ਦਾ ਹਨਾ ਕਿਉਂਕਿ ਹੁਣ ਲੋਕਾਂ ਕੋਲ ਬਹੁਤ ਸਾਧਨ ਵੱਧ ਗਿਆਏ ਹੁਣ ਉਹਦੇ ਨਾਲ ਕੂੜਾ ਵੀ ਬਹੁਤ ਜਿਆਦਾ ਵੱਧ ਗਿਆ ਕੂੜੇ ਦਾ ਵੀ ਨਿਪਟਾਰਾ ਔਖਾ ਹੀ ਆ ਮਤਲਬ ਕਰਨਾ ਹੁਣ ਜਿਵੇਂ ਜਿਵੇਂ ਅਸੀਂ ਇੰਨਾ ਕੁਛ ਹੀ ਵਰਤੀ ਜਾ ਰਹੇ ਹੂੰਜੀ ਮੈਂ ਲਗਾ ਲੋ ਮਤਲਬ ਹਾਂਜੀ ਹਾਂਜੀ
ਜਿੱਥੇ ਹੁਣ ਕੂੜਾ ਰੱਖਣ ਸਿੱਟਦੇ ਵੀ ਹੈ ਫਿਰ ਉੱਥੇ ਜਿਹੜੇ ਹੁਣ ਨਾਲ ਨੇੜੇ ਰਹਿੰਦੇ ਨੇ ਉਹਨਾਂ ਨੂੰ ਵੀ ਕਿੰਨਾ ਔਖਾ ਹੁੰਦਾ ਹੈ ਉਹਨਾਂ ਨੂੰ ਵੀ ਬਿਮਾਰੀਆਂ ਲੱਗਦੀਆਂ ਫਿਰ ਨਾਲ
ਸਾਡੇ ਤਾਂ ਦੋ ਪਲਾਟ ਛੱਡ ਕੇ ਨਾ ਅੱਗੇ ਮਤਲਬ ਦੋ ਘਰ ਛੱਡ ਕੇ ਅੱਗੇ ਪਲਾਟ ਹੈ ਖਾਲੀ ਲੋਕ ਉੱਥੇ ਕੂੜੇ ਦੇ ਲਿਫਾਫੇ ਸੁੱਟ ਜਾਂਦੇ ਦੇਖੋ ਕਿੰਨੀ ਸਮੈਲ ਆਉਂਦੀ ਹੈ ਗੰਦੀ ਆਪ ਆਪ ਵੀ ਉੱਥੋਂ ਲੰਘਦੇ ਨੇ ਹੁਣ ਸਾਡੇ ਤਾਂ ਘਰਾਂ ਦੇ ਨਾਲ ਹੈ ਸਾਨੂੰ ਕਿੰਨੀ ਦਿੱਕਤ ਹੁੰਦੀ ਹੈ ਕੁੱਤੇ ਜਿਹੜੇ ਡਾਇਪਰ ਹਾੜ ਫਾੜ ਗਿਆਏੇ ਪੜ ਜਾਂਦੇ ਨੇ ਸੜਕ ਤੇ ਮਤਲਬ ਕਿੰਨਾ ਗੰਦਾ ਲੱਗਦਾ ਦੇਖੋ ਐੰਨੀ ਗੰਦਗੀ ਦੇਖਣੀ ਮੱਛਰ ਮੱਖੀਆਂ ਕਿੰਨੇ ਪੈਦਾ ਹੁੰਦੇ ਉਥੋਂ
ਹੋ ਹੋਕੇਿਆ
ਸੋਚਦੇ ਨੀ ਨਾ ਆਪਣੇ ਥੋੜੇ ਮੋਟੇ ਪੈਸੇ ਬਚਾਉਣ ਦੇ ਲਈ ਬਸ ਕੂੜੇ ਵਾਲੇ ਵੀ ਸਿੱਟ ਜਾਂਦੇ ਨੇ ਉਹ ਵੀ ਐਵੇਂ ਸਿੱਟ ਜਾਂਦੇ ਨੇ ਢੇਰਾਂ ਤੇ ਦੂਰ ਲੈ ਕੇ ਨੀ ਜਾਂਦੇ ਰੇਹੜੀ ਮਤਲਬ ਇੱਥੇ ਸੁੱਟ ਜਾਂਦੇ ਆ ਫੇਰ ਅਸੀਂ ਕਮੇਟੀ ਦੇ ਵਿੱਚ ਮਿਸੀਪਲ ਕਮੇਟੀ ਦੇ ਵਿੱਚ ਕੰਪਲੇਂਟ ਕੀਤੀ ਉਹ ਆਏ ਉਹਨਾਂ ਨੇ ਫਿਰ ਇਥੇ ਬੈਨਰ ਲਗਾ ਕੇ ਗਏ ਵੀ ਜਿਹੜਾ ਇੱਥੇ ਕੂੜਾ ਸਿੱਟਦਾ ਫੜਿਆ ਹੈ ਗਿਆ ਪੰਜ ਹਜ਼ਾਰ ਜੁਰਮਾਨਾ ਤਾਂ ਮਤਲਬ ਲੋਕ ਹਟੇ ਨੇ ਉਸ ਤੋਂ ਬਾਅਦ ਕੂੜਾ ਸਿੱਟਣ ਤੋਂ
ਹਾਂਜੀ ਰ ਅੱਜ ਕੱਲ ਕਲਾਸ ਿਕ ਦਾ ਵੀ ਯੂਜ਼ ਬਹੁਤ ਜ਼ਿਆਦਾ ਹੋ ਰਿਹਾ ਹੈ ਪਲਾਸਟਿਕ ਵੀ ਖ਼ਰਾਬ ਹੈ ਕਰਦੀ ਹੈ
ਸਹੀ ਗੱਲ ਆ ਪਲਾਸਟਿਕ ਤਾਂ ਜਿੱਥੇ ਗਿਰ ਜਾਂਦੀ ਆ ਉੱਥੇ ਭੂਮੀ ਨੂੰ ਬੰਜਾ ਕਰ ਦਿੰਦੀ ਹੈ ਨਾ ਉਹੀ ਜਗ੍ਹਾ ਤੇ ਬੰਜ ਕਰ ਦੇ ਕਰੋ
ਹੋਰ ਕ ਲਿਫਾਫੇ ਵਗੈਰਾ ਸਭ ਕੁਛ ਪਲਾਸਟਿਕ ਦੇ ਉਹ ਚੱਲਦੇ ਆ ਮੇਨ ਤਾਂ ਕਈ ਜਗ੍ਹਾ ਹੈਗੀ ਜਿੱਥੇ ਵੈਨ ਵੀ ਨੇ ਮਗਰ ਕਈ ਜਗ੍ਹਾ ਤੇ ਤਾਂ ਬਹੁਤ ਜ਼ਿਆਦਾ ਯੂਜ
ਨਹੀਂ ਨਹੀਂ ਸਭ ਜਗ੍ਹਾ ਹੀ ਚੱਲਦੇ ਆ ਪਹਾੜਾ ਪੂੜਾ ਵਾਲੀ ਸਾਈਡ ਹੀਈ ਬ ਬੈਣ ਹੈ ਇੱਧਰ ਨੀ ਬੈਣ ਹੈ ਇੱਥੇ ਤਾਂ ਦੇਖੋ ਪਲਾਸਟਿਕ ਦੇ ਲਿਫਾਫੇ ਕਫੀ ਚਲਦੇ ਨੇ ਮਤਲਬ ਨਾ ਉਹਨਾ ਨੇ ਗਲਨਾ ਮਿੱਟੀ ਦੇ ਵਿੱਚ ਫਿਰ ਉਹ ਮਿੱਟੀ ਨੂੰ ਉਹ ਕਰ ਦਿੰਦੇ ਆ ਬੰਜਰ ਬਣਾ ਦਿੰਦੇ ਆ ਜਮੀਨ ਨੂੰ ਹੀੇ ਪੇੜ ਪੌਦੇ ਮਤਲਬ ਫਲ ਫਰੂਟ ਉੱਗਣਣੇ ਹੀ ਬੰਦ ਹੋਏਆ ਦੇ
ਹਾਂਾਂਜੀ
ਹਮਮ
ਉਹੀ ਹਨ ਜਿਵੇਂ ਆਪਾਂ ਆਪਣੇ ਸਰੀਰ ਦੀ ਬੋਡੀ ਦੀ ਸਫ਼ਾਈ ਰੱਖ ਉਵੇਂ ਉਹ ਫਿਰ ਆਪਣੇ ਆਲੇ ਦੁਆਲੇ ਦੀ ਵੀ ਸਫ਼ਾਈ ਰੱਖਣੀ ਜ਼ਰੂਰੀ ਹੈ ਬਾਹਰ ਗਲੀਆਂ ਵਗੈਰਾ ਚ ਹੋਣ ਕੇ ਇੰਨੀ ਜ਼ਿਆਦਾ ਮੇਨ ਕਈਆਂ ਤਾਂ ਬਹੁਤ ਗ ਗੰਦਗੀ ਫੈਲੀ ਹੁੰਦੀ ਹੈ ਪਾਣੀ ਦਾ ਨੀ ਕਈ ਵਾਰ ਸਮਾਧਾਨ ਹੁੰਦਾ ਦਾ ਢੰਗ ਦੇ ਨਾਲ ਤਾਂ ਫਿਰ ਪਾਣੀਓ ਪਾਣੀ ਹੋਈ ਜਾਂਦਾ ਸਾਰਾ
ਨਹੀਂ ਚਲੋ ਸਰਕਾਰ ਆਪਣੇ ਵੱਲੋਂ ਫੇਿਰ ਵੀ ਕਰ ਰਹੀ ਹੈ ਸੁਵਿਧਾਵਾਂ ਦੇ ਰਹੀ ਹੈ ਹਨਾ ਤੇ ਸਾਫ਼ ਸਫ਼ਾਈ ਕਰਮਚਾਰੀ ਵੀ ਲਾਏ ਹੋਏ ਨੇ ਪਰ ਲੋਕ ਨੀ ਨਾਦੇ ਦੇਖੋ ਕੂੜੇ ਦੇ ਡਸਟਬਿਨ ਸਰਕਾਰ ਨੇ ਲਾਏ ਹੋਏ ਨੇ ਤੁਸੀਂ ਨਹੀਂ ਕੂੜੇ ਵਾਲੇ ਨੂੰ ਕੂੜਾ ਦੇਣਾ ਆਉਂਦੇ ਜਾਂਦੇ ਚਲੋ ਡਸਟਬਿਨ ਚ ਆਪਣਾ ਕੂੜਾ ਤੇ ਲਾਲ ਡਸਟਬਿਨ ਹਰਾ ਡਸਟਬਿਨ ਹਰਾ ਡਸਟਬਿਨ ਮਤਲਬ ਚਲੋ ਗਿੱਲਾ ਕੂੜਾ ਪਾਓ ਉਹਦੇ ਵਿੱਚ ਲਾਲ ਦੇ ਵਿੱਚ ਸੁੱਕਾ ਕੂੜਾ ਪਾਓ ਪਲਾਸਟਿਕ ਵਗੈਰਾ ਹੋਰ ਜਿਹੜਾ ਘਰ ਦਾ ਬਚਿਆ ਕਰ
ਉਵੇਂ ਤਾਂ ਫੇਰ ਆਪਾਂ ਰੱਖਦੇ ਨੀ ਨਾ ਆਪਾਂ ਘਰ ਦਾ ਵੀ ਨਹੀ ਏਦਾਂ ਰੱਖ ਸਕਦੇ ਉਵੇਂ
ਨਹੀਂ ਅਸੀਂ ਤਾਂ ਰੱਖਦੇ ਹਾਂ ਅਸੀਂ ਦੋ ਡਸਟਬਿਨ ਅਲੱਗ ਲਗਾਏ ਹੋ ਦੋ ਲਿਫਾਫਿਆਂ ਵਿੱਚ ਲੈ ਕੇ ਜਾਈ ਦ ਇੱਕ ਲਿਫਾਫਾ ਉਹਦੇ ਵਿੱਚ ਪਾ ਦਈਦਾ ਇੱਕ ਉਹਦੇ ਵਿੱਚ ਪਾ ਦਈਦਾ ਪਰ ਲੋਕ ਤਾਂ ਡਸਟਬਿਨਾਂ ਵਿੱਚ ਵੀ ਨੀ ਨਾ ਕੂੜਾ ਪਾਉਂਦੇ ਹੈਗੇ ਲੋਕ ਤਾਂ ਡਸਟਬਿਨਾਂ ਤੋਂ ਵੀ ਮਤਲਬ ਬਾਹਰ ਹੀ ਆਏਂ ਸਿੱਟ ਕੇ ਭੱਜ ਜਾਂਦੇ ਨੇ ਡਸਟਬਿਨ ਚ ਵੀ ਨ ਸੈਕਡ ਲਈ ਰੁ
ਹੋਰ ਕਿਆ ਕੋਈ ਕੋਈ ਖਾਲੀ ਪਲਾਟ ਹੋਵੇ ਲੋਕ ਉੱਥੇ ਸੁੱਟਣ ਲੱਗ ਜਾਂਦੇ ਨੇ ਉਹਦਾ ਯੂਜ ਕਰ ਲੈਂਦੇ ਨੇ ਬਸ
ਹਾਂ ਉੱਥੇ ਉਹਨੂੰ ਕੂੜਾਦਾਨ ਬਣਾਦਾ ਹਦੇ ਨੇ
ਹੋ ਹੋਰ ਕਿਆ
ਤੁਸੀਂ ਸਾ ਸਰੀਰ ਦੀ ਸਾਫ਼ ਸਫ਼ਾਈ ਦੀ ਗੱਲ ਕਰਦੇ ਹੋ ਮਤਲਬ ਤਾਂ ਮੈਂ ਸਕੂਲ ਵਿੱਚ ਪੜ੍ਹਾਇਆ ਮੈਂ ਦੇਖਿਆ ਉੱਥੇ ਬੱਚਿਆਂ ਦੇ ਨੇਲ ਜਨੇ ਬੜੇ ਵਧੇ ਹੋਏ ਵਿੱਚ ਕਾਲੇ ਕਾਲੇ ਹੋਏ ਪਏ ਵਿੱਚ ਮਿੱਟੀ ਫਸੀ ਹੋਈ ਦੇਖੋ ਉਵੇਂ ਖਾਣਾ ਖਾਂਦੇ ਨੇ ਬਚੇ ਹਨਾ ਤੇ ਪੇਰੈਂਟਸ ਵੀ ਨੀ ਦੇਖਦੇ ਵੀ ਆਪਣੇ ਬੱਚੇ ਨੂੰ ਤਾਂ ਕੰਮ ਮੇ ਕਮ ਦੇਖੋ ਇੰਨੀ ਵਾਰ ਕਹਿਣਾ ਬੱਚੇ ਨੇਲ ਕੱਟ ਕੇ ਭੇਜੋ ਨਹ ਕੱਟੋ ਇਹਨਾਂ ਦੇ ਨਾ ਸ ਨਖੂਨਾ ਤੋਂ ਦੇਖੋ ਸਭ ਤੋਂ ਜ਼ਿਆਦਾ ਗੰਦਗੀ ਫੈਲਦੀ ਆ ਹਨਾ ਬੱਚੇ ਦੇਖੋ ਬਰੱਸ਼ ਨੀ ਕਰਕੇ ਆ ਰਹੇ ਬੱਚਾ ਏਦਾਂ ੰ ਇਨੇ ਗੰਦੇ ਵੀ ਦੰਦ ਦੇਖੋ ਦੰਦ ਕਿੰਨੀ ਮਤਲਬ ਅਨਮੋਲ ਦਾਤ ਹੈ ਰੱਬ ਦੀ ਦੰਦਾ ਬਿ ਨਾ ਤਾਂ ਬੰਦੇ ਦਾ ਜੀਵਨ ਹੀ ਨੀ ਕੁਛ ਹੈਗਾ ਜ ਦੰਦ ਖਰਾਬ ਹੋ ਗਏ ਛੋਟੀ ਉਮਰ ਵਿੱਚ ਹੀ ਬੱਚਿਆਂ ਦੰਦ ਖਰਾਬ ਹੋ ਜਾਣਗੇ ਫੇਰ ਦੱਸੋ ਕੀ ਕਰਨਗੇ ਉਹ
ਹੋਰ ਕ ਛੋਟੀ ਉਮਰ ਤੋਂ ਇਹ ਜੇ ਕੇਅਰ ਕਰਾਂਗੇ ਫੇਿਰ ਬ ੜੀ ਦਾ ਹਰ ਇੱਕ ਪਹਾਟੇ ਸਹੀ ਰਹੇਗਾ ਕੇਅਰ ਜ਼ਰੂਰੀ ਹੈ ਨਾ
ਹਮ
ਹੁਣ ਹੋਰ ਕਿ ਹੁਣ ਬੱਚੇ ਮੋਬਾਇਲ ਇਨਾ ਦੇ ਖ ਦੇ ਨੇ ਫਿਰ ਬੱਚਿਆਂ ਦੇ ਛੋਟੇ ਛੋਟਿਆਂ ਦੇ ਐਡੀ ਐਡੀਆਂ ਸਪੈਕਸ ਲੱਗੀਆਂ ਹੁੰਦੀਆਂ ਨੇ।
ਸਹੀ ਗੱਲ ਉਹ ਵੀ ਖ਼ਰਾਬ ਹੁੰਦਾ ਏ ਫਿਰ ਹਮ ਚ ਤੇ ਹੋਰ ਮਤਲਬ ਮੈਂ ਦੇਖਿਆ ਵੀ ਕਈ ਲੋਕ ਉਹੀ ਹੈ ਨਾ ਬੱਚਿਆਂ ਦੀ ਸਫ਼ਾਈ ਵੱਲ ਵੀ ਨੀ ਧਿਆਨ ਦਿੰਦੇ ਹੈਗੇ ਹੇਨਾ। ਹੁਣ ਸਰਕਾਰ ਨੇ ਦੇਖੋ ਜਗ੍ਹਾ ਜਗ੍ਹਾ ਤੇ ਮਤਲਬ ਉਹ ਬਣਾਏ ਹੋਏ ਐਂ ਅ ਬੱਸ ਸਟੈਂਡ ਤੇ ਦੇਖ ਲਓ ਯਾ ਕਿਤੇ ਦੇਖ ਲਓ ਜਗ੍ਹਾ ਜਗ੍ਹਾ ਤੇ। ਸਰਕਾਰ ਨੇ ਮਤਲਬ ਜਿਹੜੇ ਉਹ ਪਖਾਨਾ ਘਰ ਬਣਾਏ ਹੋਏ ਨੇ ਹੇਨਾ ਟੋਇਲੇਟਸ। ਬਣਾਏ ਹੋਏ ਨੇ ਲੋਕ ਮਤਲਬ ਉੱਥੇ ਨੀ ਜਾਂਦੇ ਹੈਗੇ ਜੈਂਟਸ। ਕੋਮਨਲੀ ਹੁੰਦਾ ਹੇਨਾ ਵੀ ਇੱਧਰ ਉਧਰ ਕਿਤੇ ਵੀ ਖਾਲੀ ਜਗ੍ਹਾ ਤੇ ਦੇਖ ਕੇ ਮਤਲਬ ਵਾਸ਼ਰੂਮ ਜਾ ਆਂਦੇ ਐਂ ਹੇਨਾ ਜੈਂਟਸ ਮਤਲਬ ਯੂਰੀਅਨ ਪਾਸ ਕਰ ਦਿੰਦੇ ਏਂ ਕਿ ਦੇਖੋ ਕਿੰਨੀ ਉੱਥੋਂ ਸਮੈਲ ਆਉਂਦੀ ਆ ਹੇਨਾ ਕਿੰਨੀ ਬਦਬੂ ਫੈਲਦੀਆ।
ਓਹ ਵੀ ਜਦੋ ਅਗਰ ਬਣੇ ਹੋਏ ਨੇ ਜਿਵੇਂ ਟਵਾਇਲੇਟਸ ਤਾ ਫਿਰ ਉੱਥੇ ਜਾਣਾ ਚਾਹੀ ਦਾ ਨਾ ਵੀ ਉਹਨਾਂ ਨੂੰ ਯੂਜ਼ ਕਰੋ
ਲੋਕ ਉਹਨਾਂ ਦਾ ਵੀ ਨੀ ਉਪਯੋਗ ਕਰਦੇ ਹੈਗੇ ਉਹੀ ਤਾ ਹੈ ਨਾ।
ਹੋਰਕਿਆ
ਹਮ
ਉਹੀ ਹੈ ਵੀ ਹੁਣ ਜਿਵੇਂ-ਜਿਵੇਂ-ਜਿਵੇਂ-ਜਿਵੇਂ ਹੁਣ ਅੱਗੇ ਦਾ ਟਾਈਮ ਆਣਾ ਵੀ ਥੋੜ੍ਹੀ ਬਹੁਤੀ ਸਫ਼ਾਈ ਰੱਖਣੀ ਤਾ ਬਹੁਤ ਜਰੂਰੀ ਕਿਉਂਕਿ ਬਿਮਾਰੀਆਂ ਅੱਜ ਕੱਲ੍ਹ ਲੱਗ ਹੀ ਇੰਹਨੀਆਂ ਜ਼ਿਆਦਾ ਰਹੀਆਂ ਨੇ ਤਾਂ ਹੀ ਬਿਮਾਰੀਆਂ ਤੋਂ ਬਚਿਆ ਜਾ ਸਕੇਗਾ।
ਮ ਹਰ ਇੱਕ ਚੀਜ ਮਿਲਾਵਟ ਵਾਲੀ ਹੈ ਕੋਈ ਚੀਜ ਪਿਓਰ ਨੀ ਅਸੀ ਖਾ ਰਹੇ ਹੈਗੇ ਨਾ ਦੁੱਧ ਪਿਓਰ ਪੀ ਰਹਿਆਂ ਨਾ ਸਬਜ਼ੀਆਂ ਫਰੂਟ ਉਹ ਵੀ ਤੇ ਇੰਜੈਕਸ਼ਨ ਲਗਾ-ਲਗਾ ਬੜੇ ਕਰ ਦਿੰਦੇ ਐਂ। ਫੇਰ ਇਹ ਜਿਹੀ ਹਾਲਤ ਵਿੱਚ ਬੰਦੇ ਨੂੰ ਚਲੋ ਆਪਣਾ ਆਲਾ ਦੁਆਲਾ ਦਾ ਸਾਫ਼ ਰੱਖਣਾ ਚਾਹੀਦਾ ਨਾ।
ਕਿ ਵੀ ਫਰੂਟ ਖਾ ਕੇ ਯਾ ਕੁੱਛ ਖਾ ਕੇ ਵੀ ਲੋਕ ਬਿਮਾਰ ਹੋ ਰਹੇ ਹੋਸਪਿਟਲਾਂ ਚ ਐਡਮਿਟ ਹੋ ਰਹੇ ਨੇ ਹੁਣ। ਉਹੀ ਤਾ ਹੈ। ਵੀ ਹੁਣ ਤਾ ਕੋਈ ਵੀ ਚੀਜ ਨੀ ਨਾ ਸਹੀ ਹੈਗੀ ਬਿਲਕੁਲ ਵੀ।
ਹਮ ਗਰਮੀ ਦਾ ਮੌਸਮ ਹੁੰਦਾ ਦੇਖੋ ਲੋਕਾਂ ਦੇ ਘਰਾਂ ਚ ਪਾਣੀ ਖੜਾ ਰਹਿੰਦਾ ਹੁਣ ਇਹ ਵੀ ਦੇਖੋ ਹੁਣ ਸਰਕਾਰੀ ਹਸਪਤਾਲਾਂ ਵਾਲੇ ਮਤਲਬ ਸਰਕਾਰ ਇਹ ਵੀ ਚੈੱਕ ਕਰਵਾ ਰਹੀ ਹੈ ਹੁਣ ਦੇਖੋ। ਕਮੇਟੀਆਂ ਵਾਲੇ ਆਪਣੇ ਬੰਦੇ ਭੇਜਦੇ ਨੇ ਵੀ ਲੋਕਾਂ ਦੇ ਘਰਾਂ ਚ ਚ ਫਰਿੱਜ ਦੀਆਂ ਟਰੇਆਂ ਵਿੱਚ ਤਾਂ ਨੀ ਪਾਣੀ ਖੜਾ ਯਾ ਫਿਰ ਲੋਕਾਂ ਦੇ ਕੂਲਰ ਸਾਫ ਨੇਂ ਕੂਲਰ ਚ ਤਾ ਨੀ ਗੰਦਾ ਪਾਣੀ ਕੁ ਬਹੁਤ ਟਾਈਮ ਦਾ ਖੜਾ ਉੱਥੋਂ ਮੱਛਰ ਤਾਂ ਨੀ ਪੈਦਾ ਹੋ ਰਹੇ ਉਹੀ ਹੈ ਵੀ ਡੇਂਗੂ ਮਲੇਰੀਆ ਕਿੰਨੀਆਂ ਬਿਮਾਰੀਆਂ ਫੈਲਦੀਆਂ ਗੰਦਗੀ ਵਿੱਚ।
ਹੋਰ ਕਿਆ ਕੂਲਰ ਦਾ ਤਾਂ ਇਹਵੇਂ ਵੀ ਜਿਹੜਾ ਯੂਜ਼ ਕਰਦਾ ਤਾ ਡੇਲੀ ਪਾਣੀ ਉਹਦਾ ਚੇਂਜ ਕਰੋ ਡੇਲੀ। ਹੋਰ ਅੱਜ ਕੱਲ ਤਾ ਵੈਸੇ ਵੀ ਐਨ ਗਰਮ ਹੋ ਜਾਂਦਾ। ਪਾਣੀ ਫਿਰ ਪਿਆਿਆ ਵੀ ਨਾ ਗਰਮੀ ਇਨੀ ਜ਼ਿਆਦਾ
ਸਮਝਦੇ ਨੀ ਨਾ ਹੈਗੇ ਲੋਕ ਫੇਰ ਉਹ ਬਚਾਰੇ ਫਾਈਨ ਵੀ ਲਗਾਉਂਦੇ ਨੇ ਫਿਰ ਲੜਦੇ ਨੇ ਲੋਕ ਉਹਨਾਂ ਨਾਲ ਵੀ ਹਾਈਨ ਕਿਉਂ ਲਗਾ ਰਹੇ
ਏ ਸੀ ਦਾ ਪਾਣੀ ਜਿਹੜਾ ਨਿਕਲਦਾ ਫਿਰ ਕਹੀਏ ਉਹ ਵੀ ਇਏਦਾਂ ਹੀ ਕੁੱ ਵੀ ਨੀ ਰੱਖਦੇ ਉਹਦੇ ਨੀਚੇ ਵੀ ਬਾਲਟੀ ਵਗੈਰਾ ਨਹੀਂ ਰੱਖਦੇ ਹੈਗੇ ਪਾਣੀ ਦੇ ਨੀ
ਹਾਂ ਉੱਥੇ ਕਾਈ ਜੰਮ ਜਾਂਦੀ ਹੈ ਹਮ ਫੇਰ ਉੱਥੇ ਹੀ ਮੱਛਰ ਪੈਦਾ ਹੋ ਜਾਂਦਾ ਉੱਥੇ ਹੀ ਮੱਛਰ ਪੈਦਾ ਹੋ ਜਾਂਦਾ ਫ ਮਛਰ ਬਹਿਣ ਲੱਗ ਜਾਂਦਾ ਪਰਿੰਡਾਂ ਬਹਿਣ ਲੱਗ ਜਾਂਦੀਆਂ ਹੋਰ ਮਤਲਬ ਜ਼ਹਿਰੀਲੇ ਜਾਨਵਰ ਉੱਥੇ ਬਹਿਣ ਲੱਗ ਜਾਂਦੇ ਨੇ
ਹੋਰ ਕ
ਹਮ
ਕਈ ਵੀ ਖੁਦ ਹੁਣ ਜਿਵੇਂ ਲੋਕ ਖੁੱਦ ਧਿਆਨ ਦੇਣਗੇ ਆਪਣੀ ਸਿਹਤ ਵੱਲ ਸਫ਼ਾਈ ਰੱਖਣਗੇ ਤਾਂ ਸਿਹਤ ਵੀ ਤੰਦਰੁਸਤ ਰਹੇਗੀ ਕਿਉਂਕਿ ਸਿਹਤ ਤੋਂ ਬਿਨਾਂ ਕੁਛ ਵੀ ਨੇ ਅਗਰ ਸੇਤ ਸਹੀ ਹੋਏਗੀ ਤਾਂ ਅਸੀਂ ਕੁੱਛ ਕਰ ਪਾਉਣਗੇ ਅੱਗੇ ਕੰਮ ਵੀ ਕਰਨਗੇ ਸਾਰਾ ਕੁੱਛ ਹਨਾ ਤਾਂ ਹੀ ਕਰ ਪਾਉਣਗੇ ਕੰਮ ਦੀ ਸਿਹਤ ਜ਼ਰੂਰੀ ਹੈ
ਤੇ ਜ਼ਰੂਰੀ ਹੈ ਨਾ ਫ਼ਿਰ ਉਹਦੇ ਨਾਲ ਹੀ ਸਿਹਤ ਹੈ ਲੋਕ ਲੋਕਾਂ ਦੀ ਹੁਣ ਆਪਾਂ ਬਾਜ਼ਾਰਾਂ ਵਿੱਚ ਜਾਂਦੇ ਹਾਂ ਦੇਖੋ ਉੱਥੇ ਮਤਲਬ ਖਾਂਦੇ ਆਾਂ ਰੇਹੜੀਆਂ ਤੇ ਖੜ੍ਹ ਕੇ ਖਾਂਦੇ ਆਾਂ ਫਾਸਟ ਫੂਡ ਵਗੈਰਾ ਰੇਹੜੀਆਂ ਦੇ ਆਲੇ ਦੁਆਲੇ ਕਿੰਨੀ ਗੰਦਗੀ ਹਨਾ ਕਿਤੇ ਕਿਤੇ ਤਾਂ ਕਮੈਟ ਸੋ ਸਫਾਈ ਰੱਖਦੇ ਨੇ ਮਤਲਬ ਕਿਤੇ ਕਿਤੇ ਗੰਦਗੀ ਉਹ ਖੁਦ ਹੀ ਰੇਹੜੀਆਂ ਵਾਲੇ
ਹਾਂਜੀ ਜੀ ਹ ਹਾਂ ਚਲੋ ਹਾਂਜੀ ਤੁਸੀਂ ਵੀ ਧਿਆਨ ਰੱਖਿਓ ਬੱਚਿਆਂ ਦਾ ਵੀ ਹੋਰ ਕ
ਹਾਂਜੀ
ਠੀਕ ਹੈ ਵੀ ਹਾਂ ਹਾਂਜੀ ਮੈਨੂੰ ਜੀ ਸਤਿ ਸ੍ਰੀ ਅਕਾਲ ਜੀ